ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਹੋ।
ਹੋਰ ਕਰ ਲਿਆ ਡਿਨਰ।
ਹੋਰ ਹੋਰ ਕਰ ਲਿਤਾ।
ਅੱਛਾ ਹੋ ਗਏ ਹੋਣੇ ਫ੍ਰਰੀ।
ਹੋਰ ਬਸ ਫੋਨ ਚਲਾ ਰਹੇ ਹਾਂ।
ਅੱਛਾ ਅੱਛਾ।
ਹੋਰ ਕੀ ਕਰਨਾ, ਹੋਰ ਕੀ ਕਰਨਾ ਬਸ ਫੋਨ ਹੀ ਚਲਾਈ ਜਾਓ। ਇੱਕ ਕੰਮ
ਹੂੰ ਸਹੀ ਕਿਹਾ ਹੈ। ਅੱਜ ਕੱਲ੍ਹ ਤਾਂ ਸਾਰਿਆਂ ਨੂੰ ਇਹੀ ਚੀਜ਼ ਦੀ ਆਦਤ ਪਈ ਹੋਈ ਹੈ। ਫੋਨਾਂ ਦੀ।
ਔਰ ਕੀ।
ਪੁੱਛੋ ਨਾ ਬੱਚਿਆਂ ਤੋਂ ਲੈ ਕੇ ਵੱਡਿਆ ਤੱਕ ਵੱਖ ਰਹਿ ਹੀ ਨੀ ਸਕਦਾ ਕੋਈ ਫ਼ੋਨ ਬਿਨਾਂ।
ਸਹੀ ਹੈ।
ਫੋਨ ਹੈ ਵੀ ਵਧੀਆ ਵੀ ਚੀਜ਼ ਕਹਿ ਸਕਦੇ ਆਪਾਂ ਮਾੜੀ ਵੀ ਚੀਜ਼ ਕਹਿ ਸਕਦੇ। ਹਾਂ ਮਾੜੀ ਉਹਨਾਂ ਵਾਸਤੇ ਜਿਨਾਂ ਨੂੰ ਲੱਤ ਲੱਗ ਜਾਂਦੀ ਹੈ ਜਿਹੜੇ ਬਸ ਪੂਰਾ ਦਿਨ ਹੀ ਫੋਨ ਫੋਨ, ਫੋਨ, ਫੋਨ।
ਹੋਰ ਕੀ ਉਹ ਤਾਂ ਹੈ।
ਚੰਗੇ ਉਹਨਾਂ ਵਾਸਤੇ ਜਿਹੜੇ ਯੂਜ ਈ ਕੰਮ ਪਿੱਛੋਂ ਕਰਦੇ ਹੈ ਜਿਹਨਾਂ ਨੂੰ ਕੰਮ ਹੋਵੇ।
ਹੋਰ ਕੀ ਫੋਨ ਚਲਾਉਣਾ ਮਾੜਾ ਵੀ ਹੈ ਚੰਗਾ ਵੀ ਹੈ ਮਾੜਾ ਤਾਂ ਵਾ ਫੋਨ ਚਲਾਈ ਜੋ ਬਸ।
ਸਹੀ।
ਤੇ ਆਦਤ ਲੱਗ ਜਾਂਦੀ ਆ ਅੱਜ ਕੱਲ੍ਹ ਨਿੱਕੇ ਨਿੱਕੇ ਬੱਚਿਆਂ ਨੂੰ ਕਿੰਨੀ ਕੋਈ ਹੋਈ ਆ ਰੋਟੀ ਨਹੀਂ ਖਾਂਦੇ ਹੈਗੇ ਜਿੰਨੀ ਦੇਰ ਤੱਕ ਉਹਨਾਂ ਨੂੰ ਫੋਨ ਨਾ ਦਓ।
ਹਾਂ ਸਹੀ ਕਹਿ ਰਹੇ ਹੋ।
ਹੂੰ ਬਾਕੀ ਚੰਗਾ ਇਸ ਗੱਲੋਂ ਵੀ ਹੈ ਕਿ ਚੰਗਾ ਇਸ ਗੱਲੋਂ ਵੀ ਹੈ ਕਿ ਹਨਾ ਸਾਨੂੰ ਬਹੁਤ ਨੌਲੇਜ ਵੀ ਮਿਲਦੀ ਹੈਗੀ ਆ। ਕੁਛ ਵੀ ਸਰਚ ਕਰਨਾ ਹੋਵੇ। ਹਨਾ ਜੀ ਪੀ ਐਸ ਵਗੈਰਾ ਵੀ ਸਾਨੂੰ ਰਾਹ ਦੇ ਦੇਖਣ ਨੂੰ ਮਿਲ ਜਾਂਦਾ ਵਾ।
ਹੂੰ ਸਹੀ ਕਹਿ ਰਹੇ ਹੋ ਅਸੀਂ ਫੋਨ ਚ ਕਿੰਨੀਆਂ ਚੀਜ਼ਾਂ ਯੂਜ ਕਰ ਸਕਦੇ ਹਾਂ ਮੈਪ
ਹਾਂ ਕੁਛ ਹਾਂ ਕੁਛ ਅ ਸਕੂਲ ਦਾ ਨੇ ਜਾਂ ਮਤਲਬ ਹੁੰਦਾ। ਯਾਦ ਨਹੀਂ ਹੁੰਦਾ ਜਾਂ ਕੁਛ ਵੀ ਆਪਾਂ ਟ੍ਰਿਕਸ ਕਰ ਸਕਦੇ ਹੈਗੇ ਆ।
ਅਸੀਂ ਐਜੂਕੇਸ਼ਨ ਆ। ਫੋਨ ਚ ਲੈ ਸਕਦੇ ਹਾਂ।
ਹਾਂ ਬਹੁਤ ਬਹੁਤ ਜ਼ਿਆਦਾ ਵਧੀਆ ਵਾ ਫੋਨ ਤੇ। ਨੌਲੇਜ ਵਾਸਤੇ ਤਾਂ ਬਹੁਤ ਵਧੀਆ ਵਾ ਛੋਟੀ ਉਮਰ ਜਿਹੜਾ ਚਲਾਉਣ ਲੱਗ ਜਾਂਦੇ ਉਹਨਾਂ ਵਾਸਤੇ ਮਾੜਾ ਵਾ।
ਸਹੀ ਕਿਹਾ ਇਹ ਤੇ ਹੈ ਲੋਕੀ ਅ ਬੱਚੇ ਬੱਚੇ ਤੱਕ ਇੱਕ ਸੋਸ਼ਲ ਮੀਡੀਆ ਐਪਸ ਵਗੈਰਾ ਯੂਜ ਕਰਨੇ ਸ਼ੁਰੂ ਕਰ ਦਿੰਦੇ ਹੈ।
ਹੋਰ ਕੀ ਪਹਿਲਾਂ ਤਾਂ ਬਾਹ ਆਰਾਮ ਨਾਲ ਸੋ ਜਾਂਦੇ ਹੁੰਦੇ ਸੀਗੇ। ਸਾਰੇ ਹੁਣ ਜਿੰਨੀ ਦੇਰ ਤੱਕ ਫੋਨ ਨਾ ਲੱਭੇ ਤੇ ਓਨੀ ਦੇਰ ਤੱਕ ਤਾਂ ਕੁਛ ਸੋਨੂੰ ਹੁੰਦਾ ਨੀ ਹੈ ਲਾਈਟ ਔਫ ਹੋ ਜਾਂਦੀ ਬਟ ਫੋਨ ਨੀ ਔਫ ਹੁੰਦਾ ਹੈਗਾ ਕਿਸੇ ਦਾ ਵੀ।
ਹੂੰ ਸਹੀ ਕਿਹਾ ਸਹੀ ਕਿਹਾ।
ਹੋਰ
ਕਿ ਪਹਿਲੇ ਕੀ ਕਰਦੇ ਸੀ ਪਹਿਲੇ ਸਾਰੇ ਇੰਜੋਏ ਕਰਦੇ ਸੀ ਆਪਣੀ ਫੈਮਿਲੀ ਦੇ ਨਾਲ ਇੱਕ
ਹਾਂ ਗਲੀ ਮਹੱਲੇ ਚ ਖੇਡਦੇ ਸੀਗੇ ਹੁਣ ਸਾਰੇ ਫੋਨਾਂ ਚ ਖੇਡਦੇ ਆ।
ਹੁਣ ਸਾਰੇ ਫੋਨਾਂ ਚ ਹੀ ਗੇਮਸ ਖੇਡਣੀ ਸ਼ੁਰੂ ਕਰਤੀ ਸਾਰਿਆਂ ਨੇ ਫੋਨ ਚ ਹੀ ਬੜੇ ਰਹਿੰਦੇ। ਘਰ ਦੀ ਕੋਈ ਸੁੁੱਧ ਬੁੱਧ ਨੀ ਬਾਹਰ ਦੀ ਕੋਈ ਨੀ।
ਉਹ ਤਾਂ ਹੈ।
ਇਹ ਤੇ ਗੱਲ ਹੈਗੀ ਹੈ ਹੁਣ ਸਾਰੇ ਫੋਨ ਚ ਹੀ ਬੜੇ ਰਹਿੰਦੇ ਆ।
ਹੋਰ ਕੀ ਫੋਨਾਂ ਚ ਗੇਮਾਂ ਖੇਡਦੇ ਆ ਓਨਲਾਈਨ ਔਫਲਾਈਨ। ਚੌਵੀ ਘੰਟੇ ਫੋਨ ਹੀ ਫੋਨ ਫੋਨ ਹੀ ਫੋਨ।
ਸਹੀ ਕਿਹਾ ਸਾਨੂੰ ਆਪ ਨੂੰ ਕਈ ਵਾਰੀ ਹੋਣ ਲੱਗ ਜਾਂਦਾ ਹਾ ਫੋਨ ਕਿਤੇ ਐ ਫੋਨ ਨੀ ਚਲਾਇਆ ਇਹ ਹੈ ਉਹ ਹੈ। ਬੱਚੇ ਤੇ ਫਿਰ ਦੂਰ ਦੀ ਗੱਲ ਆ ਬੱਚੇ ਤੇ ਸੋਚੋ ਹੀ ਨਾ ਹਨਾ ਵੀ।
ਰਾਤੀ ਲੇਟ ਸੌਣਦੇ ਆ ਸਵੇਰੇ ਵੀ ਲੇਟ ਉੱਠਦੇ ਹੈਗੇ ਆ।
ਸਹੀ ਕਿਹਾ ਪੂਰੀ ਫੋਨ ਨੇ ਪੂਰੀ ਰੂਟੀਨਾ ਖ਼ਰਾਬ ਕੀਤੀਆਂ ਹੋਈਆਂ ਸਾਰੀਆਂ ਦੀ। ਸਹੀ ਕਿਹਾ ਹੈ ਰੂਟੀਨ ਪੂਰੀ ਖ਼ਰਾਬ ਹੋ ਜਾਂਦੀ ਹੈ।
ਹੋਰ ਕੀ।
ਇਹ ਹੈ ਕਿ ਹਾਂ ਫੋਨ ਚਲਾਉਣਾ ਚਲਾਓ ਯੂਜ ਪਿੱਛੇ ਚਲਾਓ ਘੱਟ ਚਲਾਓ ਬਟ ਫਿਰ ਹੁੰਦਾ ਨਾ ਕਿ ਇੱਕ ਵਾਰੀ ਚਲਾਨ ਲੱਗ ਜੇ ਉਹ ਛੱਡਣ ਦਾ ਮਨ ਨਹੀਂ ਕਰਦਾ ਪੂਰੀ ਪੂਰੀ ਰਾਤ ਲੱਗੇ ਰਹਿੰਦੇ ਹੈ। ਸਵੇਰੇ ਫੜ ਲੋ ਪਤਾ ਨੀ ਲੱਗਦਾ ਕਦੋਂ ਦੁਪਹਿਰ ਹੋ ਗਈ ਉਠਦੇ ਸਾਰ ਹੀ ਹੁਣ ਹੁਣ ਤੇ ਕੀ ਹੋ ਗਿਆ ਹੁਣ ਤੇ ਅੱਖ ਪਹਿਲੇ ਅੱਖ ਖੁੱਲਦੀ ਨਹੀਂ ਹੈ ਫੋਨ ਪਹਿਲੇ ਹੱਥ ਚ ਆ ਜਾਂਦਾ ਹੈ।
ਹੋਰ ਕੀ। ਰਾਤੀ ਕਹਿ ਕੇ ਸੁਣਦੇ ਹੈਗੇ ਆ। ਸਾਰੇ ਮੰਮੀ ਲਗਾ ਦੋ ਫੋਨ ਬੈਟਰੀ ਤੇ ਲਗਾ ਦੀਓ ਉਸ ਸਵੇਰੇ ਮੇਰਾ ਤੇ ਔਫ ਹੋ ਜਾਣਾ ਵਾ ਬਸ। ਇਹੀ ਕੁੱਛ ਚੱਲਦਾ ਰਹਿੰਦਾ ਹੈਗਾ ਸਵੇਰੇ ਹੋਰ ਕੋਈ ਕੰਮ ਕਰੋ ਨਾ ਕਰੋ ਪਹਿਲੇ ਬੈਟਰੀ ਲਗਾਉਣ ਦਾ ਕਰੋ।
ਇਹ ਤੇ ਹੈ। ਇਹ ਤੇ ਹੈ। ਫੋਨ ਬਿਨਾ ਰਹਿ ਨੀ ਸਕਦਾ ਨਾ ਹੁਣ ਕੋਈ ਵੀ ਕੀ ਕਰ ਸਕਦੇ ਆ। ਬਟ ਇਹ ਵੀ ਹੈ ਜਿੱਦਾਂ ਹੁਣ ਹੂੰ।
ਪਰ ਇਹ ਵਾ ਸਾਨੂੰ ਫੋਨ ਤੋਂ ਹਨਾ ਕਾਫੀ ਆਪਣੇ ਫਰੈਂਡਸ ਵਗੈਰਾ ਦੇ ਨਾਲ ਫ੍ਰੀ ਟਾਈਮ ਹੋਵੇ ਤੇ ਹਨਾ ਬਹੁਤ ਜ਼ਿਆਦਾ
ਹਾਂ ਆਪਾਂ ਕਰ ਸਕਦੇ ਹਾਂ ਕਿੱਥੇ ਪਹਿਲੇ ਇਹ ਵੀ ਹੈ ਫੋਨ ਦਾ ਆਂ ਏਹ ਤਾਂ ਫੋਨ ਦਾ ਫੈਦਾ ਈ ਐ ਜਿੱਦਾਂ ਫੋਨ ਦਾ ਪੈਲੇ-ਪੈਲੇ ਫੋਨਸ ਨਹੀਂ ਸੀ। ਕਿੱਦਾਂ ਲੋਕੀ ਚਿੱਠੀਆਂ ਭੇਜ-ਭੇਜ ਕੇ ਗੱਲਾਂ ਕਰਦੇ ਸੀ। ਹਨਾ ਬਟ ਹੁਨ ਉਹ ਚੀਜ਼ਾਂ ਨੀ ਨਾ ਹੁੰਦੀਆਂ ਹੁਣ ਆਪਾਂ ਆਪਨੀ ਮਰਜ਼ੀ ਨਾਲ ਹਾਂ ਅਗਰ ਕਿਸੇ ਨੂੰ ਦੇਖਨ ਦਾ ਮਨ ਕਰੇ ਅਸੀਂ ਦੇਖ ਸਕਦੇ ਆਂ ਓਨੂੰ।
ਹਾਂ। ਹੁਨ ਜਿੱਦਾਂ ਕਿਸੇ ਨੂੰ ਪੈਸੇ ਭੇਜਨੇ ਹੋਨ ਪੈਲੇ ਕਿੰਨਾ ਟਾਈਮ ਲੱਗਦਾ ਸੀਗਾ ਹੁਨ ਗੂਗਲ ਪੇ ਐ। ਯੂ ਪੀ ਆਈ ਐ।
ਹਾਂ ਏਹ ਤੇ ਹੈ ਨੀ ਤੇ ਥੇ ਪਹਿਲੇ ਕਿੰਨਾ ਵੇਟ ਕਰਨਾ ਪੈਂਦਾ ਸੀ ਪੈਸਿਆਂ ਵਾਸਤੇ।
ਤੁਸੀਂ ਉਸੀ ਟਾਈਮ ਫੋਨ ਕਰੋ ਉਸੇ ਟਾਈਮ ਈ ਤੁਹਾਨੂੰ ਪੈਸੇ ਵੀ ਆਜੂਗੇ। ਐ ਫੋਨ ਦਾ ਹੈਗਾ ਵਾ।
ਏਹ ਤੇ ਹੈ। ਵਦੀਆ ਚੀਜ਼ ਵੀ ਐ ਇਹ ਮਾੜੀ ਚੀਜ਼ ਵੀ ਐ ਹੁਨ ਇਹ ਆਪੇ ਇਨਸਾਨ ਨੂੰ ਆਪੇ ਦੇਖਨਾ ਪੈਨਾ ਵਦੀ ਵਦੀਆ ਕਿੱਥੇ ਯੂਜ ਕਰਨੀ ਮਾੜੀ ਇਨੀ ਯੂਜ ਕਰਨੀ ਜਿਦਾਂ ਹਨਾ।
ਹਾਂਜੀ।
ਏ ਤੇ ਹੈ। ਇਹੀ ਗੱਲ ਫਿਰ ਓਹੀ ਐ ਨਾ ਕੋਈ ਫੋਨ ਛੱਡ ਕੇ ਆ ਕੋਈ ਚੀਜ਼ ਏ ਚੀਜ਼ਾਂ ਛਡ ਕੇ ਰਾਜ ਨੀ ਨਾ ਹੈਗਾ ਕੋਈ।
ਓ ਤਾਂ ਹੈ।
ਬਟ ਜ਼ਿਆਦਾਤਰ ਸਟੂਡੈਂਟਸ ਵਾਸਤੇ ਵਦੀਆ ਚੀਜ਼ ਐ ਸਟੂਡੈਂਟਸ ਨੂੰ ਕਈ ਵਾਰੀ ਕੋਲਜ ਹੋ ਗਿਆ ਲਾਇਕ ਲੈਕਚਰ ਦੇ ਵਿੱਚ ਸਮਝ ਨੀ ਆਂਦਾ ਜਾਂ ਕਈ ਵਾਰੀ ਸਕੂਲ ਚ ਬੱਚਿਆਂ ਨੂੰ ਸਮਝ ਨੀ ਆਂਦਾ ਕੁੱਛ-ਕੁੱਛ ਕਨਫਿਊਜਨ ਰੈ ਜਾਂਦੀ ਐ। ਕੋਈ ਟੁੱਟੇ ਜਿੱਦਾਂ ਹੂੰ ਸੋਸ਼ਲ ਮੀਡੀਆ ਕਿੰਨੇ ਚਲੀ ਯਟਿਊਬਜ਼ ਤੇ ਓ ਸਰਚ ਕਰ-ਕਰ ਕੇ ਆਪਨਾ ਕੰਮ ਕਰ ਸਕਦੇ ਐ। ਅੱਜ-ਕੱਲ ਤੇ ਇੰਸਟਾ ਤੇ ਵੀ ਸ਼ੋਰਟਸ ਆਨੀ ਸ਼ੁਰੂ ਹੋ ਗਈ ਐ ਜਿੱਦਾਂ ਐਡੂਕੇਸ਼ਨ ਰਿਲੇਟਿਡ ਹਾਂ ਸਟੱਡੀ ਰਿਲੇਟਿਡ ਆਣੀ ਸ਼ੁਰੂ ਹੋ ਗਈ ਐ। ਕਈਆਂ ਨੇ ਇੰਗਲਿਸ਼ ਸਿੱਖਨੀ ਐ ਓਥੇ ਵੀ ਕਿੰਨੀ ਸਕਿੱਲਜ਼ ਕਿੰਨੀ ਟ੍ਰਿਕਸ ਵਗੈਰਾ ਆਂਦੀਆਂ ਐ ਮੈਥਸ ਦੇ ਥਰੂ ਕਿੰਨੀ ਟਰਿਕ ਸਾਂਦੀਐ ‌।
ਬੋਤ-ਬੋਤ ਔਨਲਾਈਨ ਟਿਊਸ਼ਨਸ ਐ। ਔਨਲਾਈਨ ਸਕੂਲਿੰਗ ਐ।
ਇਹੀ ਨਾ ਬੱਚੇ ਫੇਰ ਇਹ ਚੀਜ਼ਾਂ ਛੱਡ ਕੇ ਫੇਰ ਬੱਚੇ ਜਿਆਦਾਤਰ ਇੰਸਟਾ ਚਲਾਂਦੇ ਐ। ਯੂਟਿਊਬ ਚਲਾ ਲੋ, ਹੂੰ।
ਬੇਫਾਲਤੂ ਚੀਜ਼ਾਂ ਦੇਖਦੇ ਨਾ ਓਦੇ ਕਰਕੇ ਹੋ ਜਾਂਦਾ ਵਾ।
ਸਈ ਕਿਆ ਹੁਨ ਹਾਊਸ ਵਾਈਫਸ ਵਾਸਤੇ ਕਿੰਨੀ ਵਦੀਆ ਚੀਜ਼ ਐ ਫੋਨ। ਅਗਰ ਓਨਾਂ ਨੂੰ ਕੁਛ ਨਾ ਸਮਝ ਆਵੇ ਹਨਾ ਤੇ ਓ ਫੋਨ ਤੇ ਸਰਚ ਮਾਰ ਸ ਸਕਦੇ ਨੇ ਕੁਛ ਡਿਸ਼ ਵਗੈਰਾ ਓਨਾਂ ਨੇ ਬਨਾਣੀ ਐ। ਓਦੀ ਸਾਰੀ ਹੂੰ ਸਈ ਕਿਆ ਕੁਛ ਪਾਏ ਨਾ ਓ ਸਾਰਾ ਫੋਨ ਤੋਂ ਕੱਢ ਸਕਦੇ ਐ।
ਬੋਤ ਆਂਦੇ ਹੈਗੇ ਆ ਫੋਨ ਵਿੱਚ, ਜਿੰਨਾਂ ਦਾ ਅਸੀਂ ਬੱਚਤ ਕਰ ਸਕ ਸਕਦੇ ਆ ਜਾਂ ਫਿਰ ਅਸੀਂ ਹਨਾ ਬੋਤ ਚੀਜ਼ਾਂ ਆਂ ਜਿਨਾਂ ਨੂੰ ਵੇਸਟ ਟੂ ਵੇਸਟ ਵੇਸਟ ਨੀ ਹੁੰਦੀਆਂ ਹੈਗੀਆਂ ਬੋਤ ਚੀਜ਼ਾਂ ਕੰਮ ਵੀ ਆਂਦੀਆਂ ਹੈਗੀਆਂ ਨੇ। ਓ ਹੈਕਚੀ ਦੱਸਦੇ ਹੈਗੇ ਆ ਅਗਰ ਫੋਨ ਨਾ ਹੋਵੇ ਤਾਂ ਪਤਾ ਈ ਨਾ ਲੱਗੇ ਕਿਸੇ ਨੂੰ।
ਹਾਂ ਏ ਤੇ ਹੈ ਵੈਸੇ।
ਸਾਨੂੰ ਬੋਤ ਅ ਨਿਊਜ਼ ਵਗੈਰਾ ਆ ਜਾਂਦੀ ਐ, ਫੋਨ ਵਿੱਚ। ਹਨਾ ਜਿੱਦਾਂ ਮੌਸਮ ਵਗੈਰਾ ਖ਼ਰਾਬ ਹੋਵੇ ਸਾਨੂੰ ਫੋਨ 'ਚ ਪੈਲੇ ਈ ਮੈ
ਸਭ ਕੁਛ ਫੋਨ ਸਈ ਕੈ ਨੋਟੀਫਿਕੇਸ਼ਨ ਆਨੇ ਸ਼ੁਰੂ ਹੋ ਜਾਂਦੇ ਐ। ਫੋਨਸ ਤੇ ਕੁਛ ਅਲਰਟ ਕਰਨਾ ਹੋਵੇ ਲੋਕਾਂ ਨੂੰ। ਓਦੇ ਨੋਟੀਫਿਕੇਸ਼ਨ ਆਨੇ ਸ਼ੁਰੂ ਹੋ ਜਾਂਦੇ ਹਾਂ, ਓ ਵੀ ਆ ਜਾਂਦੈ।
ਹਾਂਜੀ ਵਧੀਆ, ਵੀ ਐ ਕਿ ਬੰਦਾ ਕਿੱਥੇ ਵੀ ਹੋਵੇ ਫਸਿਆ ਹੋਵੇ ਕਿਤੇ ਏਦਾਂ ਦੀ ਜਗ੍ਹਾ ਹੋਵੇ ਜਿੱਥੇ ਨਈ ਬੰਦਾ ਹਨਾ ਕਿਸੇ ਨੂੰ ਕਰ ਸਕਦਾ ਹੈਗਾ ਓ ਤੇ ਬੰਦਾ ਕੋਲਿੰਗ ਤੇ ਕਰ ਸਕਦਾ ਹੈਗਾ, ਕੋਲਿੰਗ ਨੀ ਹੋ ਸਕਦੀ ਬੰਦਾ ਕਿਸੇ ਤੋਂ ਨੈਟ ਟ ਲੈ ਸਕਦਾ ਵਾ, ਕੁਛ ਵੀ ਵੀਡੀਓ ਕਾਲ ਤੇ ਦਿਖਾ ਸਕਦਾ ਮੈਂ ਐਥੇ ਆ। ਕਿਸੇ ਨੂੰ ਰਾਹ ਨੀ ਪਤਾ ਚੱਲਦਾ। ਵੀਡੀਓ ਕਾਲ ਤੇ ਦੱਸ ਸਕਦੇ ਹੈਗੇ ਆ, ਮਤਲਬ ਬੋਤ ਵਧੀਆ ਵੀ ਐ। ਬਟ ਅੱਜ ਓਦਾ ਯੂਜ ਸਈ ਨੀ ਕਰਦੇ ਹੈਗੇ ਬਾਕੀ ਫੋਨ ਹੈ ਤਾ ਬੋਤ ਵਧੀਆ।
ਸਈ ਕਯਾ ਐ ਤੇ ਬੋਤ ਵਧੀਆ ਚੀਜ਼ ਐ, ਹੁਨ ਬੱਚਿਆਂ ਨੇ ਓਨੂੰ ਅਲੱਗ ਤਰੀਕੇ ਨਾਲ ਯੂਜ ਕਰਨਾ ਸ਼ੁਰੂ ਕਰ ਦਿ ਤਾ ਅਲਗ ਚੀਜ਼ਾਂ ਵਾਸਤੇ ਯੂਜ ਕਰਨਾ ਸ਼ੁਰੂ ਕਰਤਾ ਫਿਰ ਤੇ
ਬੋਤ ਸਾਰੇ ਲੋਕ ਫੋਨ ਤੋਂ ਹੀ ਪੈਸੇ ਵੀ ਕਮਾਂਦੇ ਹੈਗੇ ਐ।
ਏ ਤੇ ਹੈ ਲੋਕੀ ਕਿੰਨਾ ਵਧੀਆ ਯੂਜ ਕਰਦੇ ਪਏ ਫੋਨ ਦਾ, ਕਈ ਹੈਗੇ ਜੇੜੇ ਬੋਤ ਜਾਦਾ ਵਧੀਆ ਯੂਜ, ਪੂਰਾ ਯੂਜ ਕਰ ਰਏ ਫੋਨ ਦਾ। ਜਿੰਨਾ ਹੋ ਸਕੇ ਉਨੀ ਵਧੀਆ ਚੀਜ਼ਾਂ ਹੂੰ, ਬਟ ਕਈ ਹੈ ਕਈ ਤੇ ਬਸ ਮਾੜੀਆਂ ਚੀਜ਼ਾਂ ਵਸ ਏਨਾਂ ਨੇ ਫੋਨ ਰੱਖੇ ਹੋਏ ਐ।
ਹੋਰ ਕਿ ਓ ਤਾਂ ਹੈ।
ਹੋਰ ਦੱਸੋ ਕੀ ਕਰਦੇਂ ਪਏ ਸੀ?
ਬਸ ਕੁਛ ਨੀ ਐ ਈ ਫੋਨ ਈ ਮੈਂ ਕੈ ਤੇ ਰੀ ਸੀਗੀ ਫੋਨ ਈ ਚਲਾਂ ਰੇ ਸੀਗੀ ਅੱਸੀਂ ਐਈ।
ਹੂੰ। ਬਸ ਫੋਨ ਅਸੀਂ ਲੋਕੀ ਵੀ ਦੇਖਲੋ, ਅਸੀਂ ਲੋਕੀ ਵੀ ਫੋਨ ਦੇ ਬਿਨਾਂ ਨੀ ਰੈ ਸਕਦੇ ਹੁਨ।
ਹੋਰ ਕੀ ਮਾੜਾ ਜੇ ਕੇਬਲ ਨੂੰ ਕੁੱਛ ਹੋ ਜੇ ਤਾਂ ਬੰਦਾ ਫੋਨ ਫੜ ਲੈਂਦਾ, ਬਾਰ ਜਾਣਾ ਹੋਵੇ ਤਾਂ ਫੋਨ ਫੜ ਲੈਂਦਾ ਹੈਗਾ। ਬਸ ਐਵੇਂ ਈ ਐ।
ਫੋਨ 'ਚ ਆਪਾਂ ਕਿੰਨੇ ਸੋਲਿਊਸ਼ਨ ਵੀ ਕੱਢ ਸਕਦੇ ਆਂ।
ਔਰ ਕੀ ਦੋ ਮਿੰਟ ਉਦਾਂ ਹੀ ਫੋਨ ਪਿਆ ਰੈਦਾ ਓਹੀ ਕਿਸੇ ਨਾ ਕਿਸੇ ਦਾ ਆ ਜਾਂਦਾ ਵਾ ਫੋਨ।
ਸਈ ਕਯਾ ਓਦਾਂ ਆਪ ਛੱਡਨ ਦੀ ਕੋਸ਼ਿਸ਼ ਕਰੋ ਫੇਰ ਆ ਜਾਂਦਾ ਕਿਸੇ ਨਾ ਕਿਸੇ ਦਾ ਫੋਨ ਫੇਰ ਓਦੋਂ ਲੱਗੇ ਰੈਂਦੇ ਐ, ਏ ਤੇ ਚੀਜ਼ ਹੈਗੀ‌ ਏ। ਬਸ ਏਈ ਹੈ ਨਾ ਥੋੜਾ ਲੋਕਾਂ ਨੂੰ ਸਮਝਨਾ ਚਾਈਦਾ ਥੋੜ੍ਹਾ ਅਪਨੇ ਨੂੰ ਸਮਝਨਾ ਚਾਈਦਾ ਕਿੱਦਾਂ ਆਪਾਂ ਯੂਜ ਕਰਨਾ ਚੀਜ਼ ਦਾ।
ਹਾਂ ਲਿਮਿਟਸ ਹੋਨੀ ਚਾਈਦੀ ਐ ਕਿ ਅਸੀਂ ਸਿਰਫ਼ ਏਨਾਂ ਹੀ ਚਲਾਣਾ ਹੈਗਾ ਵਾ‌।
ਸਈ ਕਯਾ ਹੋਰ ਚਲੋ ਮੈਂ ਤੁਹਾਨੂੰ ਕਰਦੀ ਆਂ ਫਿਰ ਠੀਕ ਐ, ਓਕੇ ਸਸ ਸ੍ਰੀ ਅਕਾਲ।
ਓਕੇ।